ਹੈਲੋ?
ਹੈਲੋ।
ਹੈਲੋ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ, ਭੈਣ ਹਾਲ ਚਾਲ ਵਧੀਆ -ਵਧੀਆ। ਤੁਸੀਂ ਸੁਣਾਓ, ਅੱਜ ਕਿਵੇਂ ਯਾਦ ਕਰ ਲਿਆ।
ਬਸ ਬੈਠੇ- ਬੈਠੇ ਹਾਂਜੀ, ਯਾਦ ਆ ਹੀ ਗਈ। ਹਾਂ, ਹਾਂਜੀ -ਹਾਂਜੀ ਮੈਂ ਨਾ ਪਰਸੋਂ ਚੌਥ ਵੀ ਕਹਿੰਦੀ ਪਈ ਸੀ। ਕਰਾਂਗੀ- ਕਰਾਂਗੀ ਫੇਰ ਨਾ ਘਰ ਦੇ ਕੰਮਾਂ ਚ ਟਾਈਮ, ਹੀ ਨੀ ਮਿਲਦਾ। ਤੇ ਹਾਂ! ਹੁਣ ਵੀ ਉਹ ਲੱਗਾ ਹੋਇਆ, ਖੇਲਣ ਮੈਂ ਕਿਹਾ, ਚੱਲ ਪਹਿਲੇ ਪੂਛਾ ਕੀ ਹਾਲ ਹੈ, ਇਹਨਾਂ ਦਾ ਬੜੀ ਦੇਰ ਹੋ ਗਈ, ਗਰਮੀ ਵੀ ਬਹੁਤ ਪੈ ਜਾਂਦੀ ਪਈ ਆ ਉੱਤੋਂ,
ਹਾਂ ਇਹ ਤਾਂ ਹੈ। ਦੇਖੋ ਸਾਡੇ ਵੀ ਇਹੀ ਹਾਲ ਏ ਬੱਚਿਆਂ ਨਾਲ ਸਾਰਾ ਦਿਨ ਬੱਚੇ, ਬੱਚਿਆਂ ਨਾਲ ਹੀ ਲੰਘ ਜਾਂਦਾ, ਫੇਰ ਮੈਂ ਆਪ ਕਰਦੇ ਕੰਮ ਕਰੋ ਹੈ ਨਾ। ਬਸ ਸਾਰਾ ਦਿਨ ਇਵੇਂ ਹੀ ਨਿਕਲਦਾ। ਤੁਸੀਂ ਸੁਣਾਓ ਹੋਰ ਕੀ ਚੱਲ ਰਿਹਾ ਫੇਰ ਅੱਜ ਕੱਲ
ਹਾਂ ਬਸ ਰੋਟੀ ਰੋਟੀ ਖਾਧੀ ਹਾਂਜੀ ਲੰਚ ਅੱਜ ਨਾ ਸਵੇਰੇ ਨਾਸ਼ਤਾ ਨਾਸ਼ਤਾ ਅਸੀਂ ਲੇਟ ਹੀ ਹੋ ਗਏ ਹਾ ਅੱਜ ਨਾ ਤੰਦੂਰੀ ਬਣਾਏ ਸੀ ਆਲੂ ਵਾਲੇ ਫੁਲਕੇ ਤੇ ਉਹ ਫਿਰ ਲੇਟ ਹੀ ਹੋ ਗਿਆ ਬਾਰਾਂ ਵੱਜ ਗਏ
ਅਸੀਂ ਵੀ ਅੱਜ ਹਾਂਜੀ ਹਾਂਜੀ ਨਹੀਂ ਨਹੀਂ ਮੈਂ ਤਵੇ ਤੇ ਬਣਾ ਲੈਂਦੀ ਆ ਤਵਾ ਉਲਟਾ ਕਰਕੇ ਨਹੀਂ ਨਹੀਂ ਮੈਂ ਤਵੇ ਤੇ ਨਾ ਉਲਚਟਾ ਕਰਕੇ ਤਾਂਵੇ ਚਿਪਕਾ ਕੇ ਹਾਂ ਉਹ ਫਿਰ ਕੁੱਕਰ ਵਾਲਾ ਤਾਂ ਮੈਨੂੰ ਆਉਂਦਾ ਨੀ ਸਾਡੇ ਕੋਲ ਤੰਦੂਰ ਹੈਗਾ ਨਾ ਭਾਰਾ ਬੜਾ ਵੇ ਉਹ ਮੇਰੇ ਕੋ ਚੱਕ ੱਕਿਆ ਨ ਜਾਂਦਾ ਥੋੜਾ ਜ਼ਿਆਦਾ ਹੈਵੀ ਚ ਲਿਆਂਦਾ ਦਾ ਤੇ ਹਾਂ ਫਿਰ ਉਹ ਮੈਨੂੰ ਤਵੇ ਵਲਾ ਸਹੀ ਰੇਦਾ ਕਿੰਨੇ ਜਣੇ ਹਾ ਅਸੀਂ ਅਰਾਮ ਨਾਲ ਲਥ ਜਾਂਦੀਆਂ ਤਵੇ ਤੇ ਏਦਾਂ ਉਥੇ ਤੇ ਚਿਪਕਾ ਦਿੰਦੀ ਨਾ ਤੇ ਉਲਟਾ ਨਹੀਂ ਕੋਈ ਨ ਇੰਨਾ ਟਾਈਮ ਨਹੀਂੀ ਲੱਗਦਾ ਮੈਂ ਲਾ ਲੈਂਦੀ ਹਾਂ ਫਟਾਫਟ ਤੇ ਫੇਿਰ ਆਪ ਬਹਜਾਦੇ ਨੇ ਸਾਰੇ ਖਾਣ ਤੇ ਫਟਾਫਟ
ਅੱਛਾ ਕੁੱਕਰ ਚ ਇਹ ਹੁੰਦਾ ਚੱਲ ਚਾਰ ਫੁਲਕੇ ਇਕੱਠੇ ਲਗਾ ਲਓ
ਅਸੀਂ
ਅੱਛਾ
ਹਾਂ ਨਹੀਂ ਉਸ
ਆ
ਸਵੇ ਦਾ ਐਡ ਤਾਂ ਨੀ ਉਹਨਾਂ ਨੂੰ ਉਹਦੇ ਸਕੂਟਰ ਨਹੀ ਦੱਸਾਇਆ ਨ ਹਾਂ ਨਹੀਂ ਉਹਨੂੰ ਮੈਂ ਕਿਹਾ ਸੀਗਾ ਇਹਨਾਂ ਨੂੰ ਥੋੜ੍ਹਾ ਨਾ ਹਲਕਾ ਲਿਆਓ ਤੰਦੂਰ ਤਪਿਆ ਤੇ ਹੈ ਪਰ ਭਾਰਾ ਬੜਾ ਉਹ ਜ਼ਿਆਦਾ ਹੈਵੀ ਵੀ ਉਹ ਨਾ ਫਿਰ ਬਾਹ ਹੀ ਦਰਦ ਹੋ ਜਾਂਦੀ ਚੱਕਾਣ
ਹਾਂ ਸਾਡੇ ਤੇ ਸਾਡੇ ਨਾ ਕੁੱਕਰ ਸਿੱਧਾ ਕੀਤਾ ਹੋਇਆ ਕੁਕਰ ਕੁਕਰ ਨੂੰ ਸਿੱਧਾ ਕੀਤਾ ਹੋਯੈ ਸਾਡੇ ਨਾ ਉੱਪਰੋਂ ਜੇੜਾ ਮੁੜਿਆ ਹੁੰਦੈ ਨਾ ਔਨੂੰ ਸਿੱਧਾ ਕਰਵਾ ਲੋ ਹੋਰ ਹਾਂ ਓਹੀਓ ਤੰਦੂਰ ਬਣ ਜਾਂਦੇ ਆ।
ਪਰ ਓਹੀ ਨਾ ਭੈਣ ਜੀ ਕੋਈ ਖ਼ਰਾਬ ਕੁੱਕਰ ਹੋਏਗਾ ਤੇ ਮੈਂ ਤੁਹਾਡੀ ਗੱਲ ਸਮਝ ਗਈ ਆ। ਕੁੱਕਰ ਕੋਈ ਖਰਾਬ ਹੋਏਗਾ ਤੇ ਔਨੂੰ ਕਰਾਂਗੀ ਸਿੱਧਾ। ਸਹੀ ਕੁੱਕਰ ਨੂੰ ਥੋੜ੍ਹਾ ਨਾ ਖ਼ਰਾਬ ਕਰ ਲਾਂਗੇ ਨਾ
ਹਾਂ ਓਹੀ ਸਾਡਾ ਪੁਰਾਣਾ ਸੀ ਨਾ ਤੇ ਫੇਰ ਤਾਂ ਕਰਕੇ ਕੁਛ ਵੱਡਾ ਵੀ ਸੀ ਹੂੰ। ਹਾਂ ਓਹ ਤੇ ਫੇਰ ਆਰਾਮ ਨਾਲ ਚਾਰ ਪੰਜ ਫੁਲਕੇ ਬਣ ਜਾਂਦੇ ਇੱਕੋ ਵਾਰੀ ਚ ਨਾ
ਨਹੀਂ ਵੈਸੇ ਵੀ ਆਈਡੀਆ ਵਧੀਆ ਹੈ ਨਹੀਂ ਮੈਂ ਵੀ ਦੇਖਦੀ ਆਂ ਪਤਾ ਕਰਦੀ ਆਂ ਕੋਈ ਪੁਰਾਣਾ ਕੁੱਕਰ ਤਾਂ ਵੈਸੇ ਕਾਫੀ ਪਏ ਦੇ ਸੀਗੇ ਤੇਵੇਂ ਸ ਓਸ ਦੇ ਦੁ ਦੀਤ ਤੇ ਮੈਂ ਕਿਆ ਕੀ ਕਰਨੇ ਨੇ ਪਏ ਦੇਂ ਪਰ ਤੁਵਾਡੀ ਗੱਲ ਸਹੀ ਏ ਨੀ ਤੋ ਭਾਰੇ ਵਾਲ
ਹੋਰ ਤੇ ਹੋਰ ਕੀ ਤਵੇ ਚ ਵੀ ਤੁਹਾਨੂੰ ਫੇਰ ਓ ਸੌਖਾ ਲੱਗੇਗਾ ਤੁਹਾਨੂੰ ਤਵਾ ਔਖਾ ਲਗਣਾ ਫੇਰ ਅਸੀਂ ਤੇ ਮਿੱਟੀ ਵਾਲਾ ਤੰਦੂਰ ਲਿਆਂਦੇ ਨੇ ਨਾ ਮਿੱਟੀ ਦਾ ਤੰਦੂਰ ਲਿਆ ਕੇ ਆਦੇ ਆਂ। ਹੂੰ ਫੇਰ ਔ ਫੇਰ ਹਾਂਜੀ। ਓਹ ਫੇਰ ਮੇਰੀ ਸੱਸ ਸਾਸੂ ਮਾਂ ਤਾਂ ਲਗਾ ਲੈਂਦੀ ਏ ਫੁਲਕੇ
ਅੱਛਾ ਅੱਛਾ ਠੀਕ ਹੈ ਵਧੀਆ ਐ ਤੁਹਾਡਾ ਤਾਂ। ਸਾਡੇ ਹੁਣਦੇ ਓਹ ਘਰ ਕੱਲੇ ਆਂ ਨਾ ਘਰ ਕੋਈ ਹੈ ਨੀ ਪਹਿਲੇ ਤਾਂ ਹੁੰਦੇ ਸੀ ਮੰਮੀ ਵਗੈਰਾ। ਕਰ ਦਿੰਦੇ ਸੀਗੇ ਹੁਣ ਫੇਰ ਓਹ ਹੁਣ ਦੇ ਦੂਸਰੇ ਘਰ। ਫੇਰ ਮੈਂ ਕੱਲੀ ਆ ਫੇਰ ਆ ਬਸ ਫੇਰ ਮੈਂ ਏਦਾਂ ਹੀ ਬਣਾ ਲੈਂਨੀ ਹੁੰਣੀ ਆ।
ਤੇ ਹੈ ਹੋਰ ਮੌਸਮ ਕਿਹੋ ਜਿਹੈ ਔਥੇ?
ਮੌਸਮ ਤਾਂ ਗਰਮੀ ਬੜੀ ਹੋਈ ਦੀ ਭੈਣਜੀ।
ਅੱਛਾ, ਹੂੰ ਸਾਡੇ ਇੱਥੇ ਵੀ ਗਰਮੀ ਐ। ਹੂੰ ਪਿੱਛੇ ਨਾ ਅ ਕਲ ਪਰਸੋਂ ਮੌਸਮ ਬੜਾ ਵਧੀਆ ਰਿਹੈ, ਬਾਰਸ਼ ਹੋਈ ਐ।
ਹਾਂਜੀ ਹਾਂਜੀ, ਬਸ ਬਸ ਔ ਦੋ ਦਿਨ ਈ ਸੀਗਾ, ਦੋ ਦਿਨ ਈ ਵਧੀਆ ਰਿਹੈ ਮੌਸ ਸਮ ਬੜਾ ਵਧੀਆ ਸੀਗਾ ਬਸ ਓਸ ਉਸ ਤੋਂ ਬਾਦ ਫੇਰ ਹੁਣ ਤੋਂਪ ਸਗੋ ਦੇਲ ਕਰਦੈ ਕਿ ਤੇ ਠੰਡੀ ਜਗ੍ਹਾ ਜਾਈਏ।
ਹਾਂ ਤੇ ਆਓ ਨਾ ਚਲੀਏ ਬਣਾਓ ਤੁਸੀਂ ਸਲਾਵਾਂ, ਅਸੀ ਮੈਂ ਇਸ ਬਹਾਨੇ ਮੇ ਮਿਲ ਮੁਲ ਲਵਾਂਗੇ।
ਤੁਸੀਂ ਬਣਾਓ ਨਾ ਮੈਨੂੰ ਦੱਸ। ਨਾਲ ਫਿਰ ਤੁਸੀਂ ਭਾਜੀ ਨਾਲ ਗੱਲ ਕਰ ਤੇ ਮੈਂ ਵੀ ਬਣਾਉਣੀ ਹਾਂ। ਤੇ ਬਣਾ ਲੈਣੇ ਆ ਪ੍ਰੋਗਰਾਮ ਏ ਥਸ ਨੇੜੇ। ਤੇ ਧਰਮਸ਼ਾਲਾ ਵ ਸਾਈਡ ਚੱਲ ਜਾਣੇ ਆਂ, ਦੋ ਤਿੰਨ ਦਿਨ ਦਾ ਟੂਰ ਹੁੰਦਾ। ਬਣਾ ਲਾਂ ਗੇ।
ਹਾਂ ਕੁਛ, ਹਾਂ ਮੌਸਮ ਗਰਮੀ ਬੜੀ ਹੈ ਨਾ, ਇਹਨਾਂ ਨੂੰ ਵੀ ਛੁੱਟੀਆਂ ਪੈਣਗੀਆਂ ਨਾ। ਤੇ ਤੁਹਾਨੂੰ ਪਤਾ, ਗਰਮੀ ਚ ਦਿਲ ਵੀ ਨੀ ਕਰਦਾ ਨਿਕਲਣ ਤੇ ਤੇ ਦਿਲ ਵੀ ਹੁੰਦਾ, ਇਹੋ ਜਿਹਾ
ਹਾਂ ਬ ਮੂਡ ਸਹੀ ਗੱਲ ਹੈ, ਗਰ ਨਾ ਜਾਈਏ ਸਹੀ ਗੱਲ ਹੈ, ਪੇਕੇ ਵੀ ਦੇਖੋ ਪੇਕੇ ਨਹੀਂ ਜਾਂ ਹੁੰਦੇ। ਤਾਂ ਦਿਲ ਹੀ ਨੀ ਕਰਦਾ ਇਨੀ ਗਰਮੀ ਏ, ਕਿੱਥੇ ਜਾਣਾ, ਕਿੱਥੇ ਜਾ ਕੇ ਕਿਸ
ਤੇ ਹੋਰ ਕੀ, ਉ ਓਹੀ ਬੰਦਾ ਕਹਿੰਦਾ, ਆਪਣੇ ਘਰ ਹੀ ਘਰ ਹੀ ਠੀਕ ਹਾਂ ਅਸੀਂ।
ਸਹੀ ਗੱਲ ਘਰ ਬਸ, ਜੋ ਦੇਖੋ ਭੈਣ ਜੀ, ਘਰ ਵਰਗੀ ਮੌਜ ਕਿੱਥੇ ਨੀ ਮਿਲਣੀ। ਜਿੱਥੇ ਮਰਜ਼ੀ ਚੱਲ ਜਾਓ ਤੁਸੀਂ, ਦੋ ਦਿਨ ਲਾਓਗੇ ਚਾਰ ਤੇ ਨਾਲ। ਗੇ ਜੋ ਤੁਹਾਨੂੰ ਆਰਾਮ ਘਰ ਮਿਲ ਲੇ ਹਾ, ਉਹ ਕਿੱਥੇ ਨੀ ਮਿਲਣਾ, ਜਿੱਥੇ ਮਰਜ਼ੀ ਚੱਲ ਜਾਓ ਪੇਕੇ ਵੀ ਚੱਲ ਜਾਓ ਨਾ ਤੁਸੀਂ, ਦੋ ਚਾਰ ਦਿਨ ਬਾਅਦ ਤੁਸੀਂ ਵੀ ਕਹੋਗੇ ਜਾਈਏ, ਕਿਉਂਕ ਜਨਾਨੀਆਂ ਨੂੰ ਤਾਂ ਫਿਕਰ ਹੁੰਦੀ, ਵੀ ਮਗਰ ਘਰ ਸਾਂਭਣਾ ਸਾਡਾ ਘਰ ਖ਼ਰਾਬ ਹੁੰਦਾ ਪਿਆ, ਇਹੀ ਤਾਂ ਗੱਲ ਨਾ ਸਾਰਾ ਦਿਨ ਜਨਾਨੀਆਂ ਦਾ ਕੰਮ ਕੀ, ਅੱਛਾ ਤੁਹਾਡੇ ਹਲੀ ਤਾਂ ਸੇਮ ਤੰਦੂਰੀ ਫੁਲਕੇ, ਬਸ ਹੁਣ ਉਹੀ ਲੇਟ ਨਾਸ਼ਤਾ ਕੀਤਾ ਵੇ। ਹੁਣ ਵੇਖ। ਖਾਣੇ ਦਾ ਸਾਨੂੰ
ਅੱਛਾ ਹਾਂ ਉਹੀਓ ਹਾਂ ਉਹੀਓ ਲੇਟ ਹੁੰਦਾ, ਹੁਣ ਦੁਪਹਿਰੇ ਚਾਰ ਵੱਜ ਜਾਣਗੇ, ਹਾਂ। ਤੇ ਦੁਪਹਿਰ ਦੀ ਬਣਾ ਲੀ
ਡੋਕਲਾ ਕਹਿਣਾ ਗੇ ਬੱਚੇ ਡੋਕਲਾ ਬਣਾ ਦਾ ਗੀ ਇਹ ਨਹੀਂ ਏ ਭੇਣਜੀ ਐਤਵਾਰ ਸਾਡਾ ਹੀ ਹੁੰਦਾ ਨਾਸ਼ ਨਹੀਂ ਨਹੀਂ ਮੈਂ ਬਣਾ ਨੀ ਹਾਂ ਕੱਲੇ ਵੇਸਨ ਨਦਾ ਬੱਚ ਇੱਕ ਵਾਰ ਸੂਜੀ ਦਾ ਬਣਾਇਆ ਸੀ ਪਰ ਬੱਚੇ ਨੂੰ ਇੰਨਾ ਵਧੀਆ ਨੀ ਗਾ ਬੱਸ ਸਿੰਪਲ ਹੈ ਕੁਛ ਇੱਕ ਨੀ ਜ਼ਿਆਦਾ ਇੱਕ ਜਿੱਦਾਂ ਇੱਕ ਕੋਲੀ ਤੁਸੀਂ ਤੁਸੀਂ ਵੇਸਣ ਲਿਆ ਨਾ ਉਹਨੂੰ ਚੰਗੀ ਤਰ੍ਹਾਂ ਪਹਿਲਾ ਛਾਨਨੀ ਚ ਕਰ ਲੈਣਾ ਛਾਨ ਲੈਣਾ ਇਕ ਗਲਾਸ
ਅੱਛਾ ਹਾਂ ਤੇ ਮੋਟਾ ਇੱਕ ਦੋ ਟਾਈਪ ਦੇ ਹੁੰਦੇ ਨਾ ਵੇਸਨ ਮੋਟਾ ਵੀ ਹੁੰਦਾ ਬਰੀਕ ਵੀ ਹੁੰਦਾ ਮੈਂ ਤੇ ਦੋ ਟਾਈਪ ਹੁਨੀ ਏ
ਨਹੀਂ ਨਹੀਂ ਮੋਟਾ ਨੀ ਜਿਹੜਾ ਅਸੀਂ ਨੋਰਮਲ ਘਰ ਨੀ ਯੂਜ ਕਰਦੇ ਪਕੌੜੇ ਬਣਾਉਣ ਨੂੰ ਜਿਹੜਾ ਨੋਰਮਲ ਹਾਂ ਹਾਂ ਬਸ ਉਹ ਨੋਰਮਲ ਵੇਸਨ ਲੈਣਾ ਏ ਮੋਟਾ ਤਾਂ ਅਸੀਂ ਭੈਣ ਜੀ ਦੇਖੋ ਕੋਈ ਉਹ ਬੇਸਣ ਦੀ ਬਰਫ਼ੀ ਦਾ ਉਹ ਬਣਾਈ ਨਾ ਉਹਦੇ ਚ ਯੂਜ ਹੁੰਦਾ ਜ਼ਿਆਦਾ ਜਿਹੜਾ ਅਸੀਂ ਇਹ ਨੋਰਮਲ ਵੈਸਨ ਈ ਨਾ ਇਹਨੂੰ ਤੁਸੀਂ ਕੀ ਕਰਨਾ ਦੇਖੋ ਇੱਕ ਕੋਲੀ ਦੇ ਹਿਸਾਬ ਨਾਲ ਤੁਸੀਂ ਸਮਝ ਲਓ ਪਰ ਉਸ ਹਿਸਾਬ ਨਾਲ ਤੁਸੀਂ ਵਧਾ ਲੈਣਾ ਆਪਣੀ ਮੈਜਰਮੈਂਟ ਜਦ ਤਾ ਤੁਸੀਂ ਬਣਾਉਣਾ ਇੱਕ ਕੋਲੀ ਲੈ ਲੈਣਾ ਵੈਸਨ ਤੇ ਉਹਦੇ ਵਿੱਚ ਪਾਨਾ ਅੱਧਾ ਚਮਚ ਨਮਕ ਹਾਲੋ ਉਹਨੂੰ ਚੰਗੀ ਤਰ੍ਹਾਂ ਵੇਸਣ ਨੂੰ ਨਾ ਛਾਨ ਲੈਣਾ ਬਿਲਕੁਲ ਐਨ ਮੁਲਾਇਮ ਹੋ ਜਾਏਗਾ ਹਾਂ ਤੇ ਅੱਧਾ ਚਮਚ ਨਮਕ ਪਾ ਲਓ ਇੱਕ ਚਮਚ ਪੀ ਸੀ ਹੋਇ ਚੀਨੀ ਪਾ ਲਓ ਤੇ ਇੱਕ ਚਮਚਾ ਤੇਲ ਪਾ ਲੋ ਹਾਂਜੀ ਤੇ ਜਿੱਦਾਂ ਇੱਕ ਗੋਲੀ ਸੀ ਨਾ ਤੇ ਅੱਧੀ ਕੋਲੀ ਪਾਣੀ ਨਾ ਲੋ ਉਹਨੂੰ ਤੁਸੀਂ। ਇੱਕ ਸਾਈਡ ਘੁੰਮਾ ਕੇ ਥੋੜਾ ਨਾ। ਹਾਂ ਬਸ। ਸੋ ਬੈਠ। ਬੈਟਰ ਬਣਾ ਲੈਣਾ ਕਿ ਇੰਨਾ ਲੌਈ ਜਾਏ ਜਿੱਦਾਂ। ਉਹ ਤੁਹਾਨੂੰ ਸਮਝ ਆ ਜਾਵੇਗਾ ਤੁਸੀਂ ਹਾਲ ਲਮਸ ਨ ਬੰਨੇ ਥੋੜ੍ਹਾ ਲੋਈ ਜਿਹਾ ਬੈਟਰ ਹੋਏ। ਪੁਡਿੰਗ ਵਗੈਰਾ ਨਹੀਂ ਬਣਾਂਦੇ ਇਹਨਾਂ ਦਾ। ਬਸ ਉਹਨੂੰ ਅੱਧਾ ਘੰਟਾ ਰਾਈਡ ਤੇ ਰੱਖ ਦੋ ਤੇ। ਸਾਈਡ ਤੁਸੀਂ ਸਿੰਘ। ਭਲਾ ਕੋਈ ਵਿਚ ਥੋੜੇ ਜਿਹੇ ਉਹ। ਪਾ ਲਈ ਹਿੰਗ ਪਾ ਲੈਣੀ ਮੈਂ ਭੁਲ ਗਈ। ਦੱਸਦੀ ਤੁਹਾਨੂੰ। ਉਹਦੇ ਚ ਥੋੜੀ ਹਿੰਗ ਪਾ ਲੈਣੀ ਤੇ ਚੁਟਕੀ ਜਿਹੀ ਹਲਦੀ ਹਾਂ। ਚੁਟਕੀ ਜਿਹੀ ਹਲਦੀ। ਪਾ ਲੈਣੀ। ਬਸ ਉਹਨੂੰ ਬਸ ਇੱਕ ਸਾਈਡ ਘੁਮਾ ਕੇ ਤੁਸੀਂ ਹਾਂ। ਬਸ ਉਹਨੂੰ ਰੱਖਦੇ ਨਾ ਦਸ ਮਿੰਟ ਵਾਸਤੇ ਤੇ। ਫਿਰ ਤੁਸੀਂ ਆਪਣਾ। ਕੜਾਹੀ ਆ ਜਿਹਦੇ ਚ ਬਣਾਉਂਦੇ ਹੋ ਤੁਸੀ ਹੁਣ। ਮੈਂ ਤਾਂ ਹਾਨਡੀ ਚ ਬਣਾਉਂਦੇ ਹਾਂ। ਉਹਨੇ ਥੋੜਾ ਪਾਣੀ ਪਾ ਲੈਣੀ ਆ ਵਿੱਚ। ਸਟੈਂਡ ਰੱਖ ਕੇ।
ਸਟੀਮ ਦੇ ਨਾਲ ਬਣਾਓਗੇ।
ਹਾਂ। ਸਟੀਮ ਨਾਲ ਤੇ ਉਹ ਬਾਊਲ ਨੂੰ ਚੰਗੀ ਤਰ੍ਹਾਂ ਪਹਿਲੇ ਇਕ। ਗ੍ਰੀਸ ਕਰ ਲਾਂਗੇ ਤੇਲ ਯਾ ਘਿਓ ਨਾਲ ਤੇ ਬਸ ਉਹ ਬੈਟਰ ਨੂੰ ਜਦੋਂ ਤੁਸੀਂ ਪਾਉਣਾ ਹੈ ਨਾ ਤੇ ਇੱਕ ਦਾ ਉਹ- ਇਨੋ ਦਾ ਪਾਊਚ ਲੈ ਲੈਣਾ ਤੇ ਉਹ ਇਨੋ ਦਾ ਪਾਊਚ ਪਾ ਕੇ ਥੋੜ੍ਹਾ ਜਿਹਾ ਚਮਚ ਇੱਕ ਪਾਣੀ। ਪਾ ਕੇ ਬਸ ਹੁਣ ਇੱਕ।
ਅੱਛਾ! ਮਤਲਬ ਕੀ ਜਿਸ ਟਾਈਮ ਤੁਸੀਂ ਸਟੀਮ ਕਰਨਾ ਉਸ ਟਾਈਮ ਪਾਣਾ।
ਉਹ ਉਤਾਰ ਕੇ ਉਹਨੂੰ ਘੁੰਮਾ ਕੇ ਤੇ ਉਹ ਬੈਟਰ ਦੇ ਵਿੱਚ ਪਾ ਕੇ। ਤੇ ਪੰਦਰਾਂ ਹੀ ਮਿੰਟ ਰੱਖਦੇ ਨਾ। ਪੰਦਰਾਂ, ਵੀਹ ਮਿੰਟ। ਤੇ ਬਾਅਦ ਥੋੜ੍ਹਾ। ਜਿਆਦਾ ਸੇਕ ਮਤਲਬ ਜਿਆਦਾ ਤੇਜ਼ ਨੀ ਰੱਖਣਾ ਹਾਂ। ਪੰਦਰਾਂ, ਵੀਹ ਮਿੰਟ। ਫਿਰ ਨ ਵਧੀਆ ਹੋ ਜਾਣਾ। ਬਸ ਉਸ ਤੋਂ ਬਾਅਦ ਤੁਸੀਂ ਇੱਕ ਇੱਕ ਵਾਰੀ ਚੈੱਕ ਕਰ ਲੈਣਾ ਵੇ। ਚੱਕ ਹੁਣ ਨਾਲੀ ਐ। ਪੀਣ ਦੇ ਨਾਲ, ਤੁਹਾਨੂੰ ਪਤਾ ਲੱਗ ਜੇ ਤਾਂ ਉਹ ਪੱਕ ਗਿਆ ਹੋਏਗਾ ਤੇ ਉਹ ਬਿਲਕੁਲ ਵੀ ਕੁਛੱ ਨਹੀਂ, ਪਲੇਨ ਨਿਕਲ ਆਏਗਾ। ਜੇ ਉਹ ਥੋੜਾ ਟਾਈਮ ਲੱਗਣਾ ਤੇ ਉਹ ਤੁਹਾਨੂੰ ਪਤਾ ਆ ਉਹ ਤੁਹਾਨੂੰ ਪਤਾ ਲੱਗ ਹੀ ਜਾਨਾ ਬਸ, ਇੱਕ ਸਾਈਡ ਤੇ ਫਿਰ ਤੜਕਾ ਬਣਾ ਲਈਦਾ। ਤੜਕਾ ਤੁਹਾਨੂੰ ਪਤਾ ਹੀ ਹੈ ਕਿੱਦਾਂ? ਤੜ
ਨਾ, ਮੈਂ ਕਦੇ ਬਣਾਇਆ ਹੀ ਨਹੀਂ ਢੋਕਲਾ। ਹਾਂ, ਦੇਖੀ ਦੇ, ਨਾ-ਨਾ ਸਾਡੇ ਨਾ-ਨਾ
ਖਾਲੀ ਹਾਂਜੀ, ਤੁਸੀਂ ਬਣਾ ਕੇ
ਹਮ, ਕੋਈ ਨੀ ਮੈਂ ਬਣਾਵਾਂਗੀ। ਮੈਂ ਦਿਨ, ਸਵਾਦ ਲੱਗਦਾ ਵਾ ਤੁਸੀਂ ਬਣਾਦੇ ਪੇ ਨਾ ਏਦਾਂ। ਚਲੋ ਬਣਾ ਕੇ ਭੇਜਦੇ ਤੁਸੀਂ। ਹੂ-ਹੂ-ਹੂੰ
ਨਹੀਂ ਓ ਨਹੀਂ ਉਹ ਤੁਸੀਂ ਟੈਸ਼ਨ ਨਾ ਲਓ, ਤੁਸੀਂ। ਮੈਂ ਬਣਾ ਕੇ ਹੀ ਭੇਜ ਦਾਂਗੇ, ਤੁਸੀਂ ਮੈਨੂੰ ਦੱਸ ਦੇਣਾ, ਸ਼ਾਮ ਨੂੰ ਇਹੀ ਕੰਮ ਕਰਨੀ ਆ ਬਣਾਨੀ ਆ ਤੇ ਮੈਂ ਦਸ ਦੇਣਾ ਸ਼ਾਮ ਨੂੰ ਇਹ ਹੀ ਕੰਮ ਕਰਨੇ ਹਾ ਬਨਾਉਣੀ ਆ ਤੇ ਤੁਹਾਨੂੰ ਭੇਜ ਦੀ ਕਿੱਦਾਂ ਲੱਗਣਾ ਉਹਦਾ ਤੇ ਭੈਣਜੀ ਥੋੜਾ ਜਾ ਤੇਲ ਪਾਣਾ ਵੇ। ਅੱਛਾ, ਭੈਣ ਤੇ ਉਹਦੇ ਵਿੱਚ ਰਾਈ ਅੱਧਾ ਕੁ, ਚਮਚਾ ਰੱਖ ਦਾ ਤੇ ਉਹ ਪਾਉਣਾ ਜੇ। ਕੀ ਕਹਿੰਦੇ ਨੇ? ਨਾਮ ਨੀ ਆਉਂਦਾ, ਕੜੀ ਪਤ ਤਾ, ਕੜੀ ਪੱਤਾ ਪਾਉਣਾ। ਥੋੜੇ ਜਿਹੇ ਦੋ ਚਾਰ ਕੜੀ ਪਾਓ, ਹਰੀ ਮਿਰਚਾਂ ਹੈ। ਭੈਣ ਜੀ, ਮੈਂ ਤਾਂ ਇੰਨੀ ਵਧੀਆ ਗੱਲ ਦੱਸਦੀ ਤੁਸੀਂ ਅਸੀਂ ਜਾਂਦੇ ਪਏ
ਆਹਾਹਾ, ਨਹੀਂ ਮੈਂ ਕਿਹਾ, ਤੁਸੀਂ ਆਪ ਹੀ ਭੁੱਲ ਗਏ ਕੀ ਪਾਣਾ ਸੀ। ਹਾਹਾਹ, ਰੈਸਪੀ ਭੁੱਲ ਗਏ। ਹੂਹੂਹੂ, ਹਾਹਾ ਹੂੰ, ਕਹਿ-ਕਹਿੰਦੇ ਕੜੀ ਪੱਤੇ ਨਾਲ ਟੇਸਟ ਬੜਾ ਆਉਂਦਾ, ਵਧੀਆ। ਹਨਾ, ਸਬਜ਼ੀਆਂ ਵਿੱਚ ਪਾਓ ਤੇ ਹੂਹੂਹੂ-ਹਾ ਅੱਛਾ-ਅੱਛਾ।
ਪੱਤੇ ਚ ਕਨਫਿਊਜ ਹੋ ਗਈ ਆ, ਮੈਂ ਕਿਹਾ ਹਰੀ ਮਿਰਚਾਂ ਚਾਰ ਪੰਜ ਹਰੀ ਮਿਰਚਾਂ ਲੈ ਕੇ ਕੁੱਟ ਲਈਆਂ ਤੁਸੀਂ ਤੇ
ਅੱਛਾ! ਅੱਛਾ!
ਅੱਧੀ ਕੁ ਕੋਲੀ, ਪਾਣੀ ਦੀ ਪਾਣੀ ਦੇ ਵਿੱਚ ਅੱਛਾ! ਤੇ ਥੋੜਾ ਜਿਹਾ ਉਹਨਾਂ ਨੂੰ ਨਾ ਉਬਾਲ ਆਣ ਦੇ, ਦੇਣਾ ਇੱਕ ਚਮਚਾ, ਚਿੰਨੀ ਦਾ ਪਾ ਦੇਣਾ ਵਿੱਚ ਤੇ ਇੱਕ, ਉਹ ਪਾ ਦੇਣਾ ਨਿਚੋੜ ਵਿੱਚ
ਚਲੋ ਠੀਕ ਹੈ, ਫੇਰ ਆ ਤੁਹਾਡੀੇ ਆਵਾਜ਼ ਵੀ ਕਟਾਉਂਦੀ ਪਈ ਏ